ਹੈਲੋ ਸਤਿ ਸ਼੍ਰੀ ਅਕਾਲ ਜੀ। ਹਾਂਜੀ ਹੋਰ ਠੀਕ ਹੋ।
ਹਾਂ
ਔਰ ਬੱਚੇ ਠੀਕ ਨੇ
ਹਾਂ
ਹੋਰ ਵੀਰ ਜੀ ਗਏ ਕੰਮ ਤੇ ਹਾਂ ਸਾਡੇ ਠੀਕ ਨੇ
ਅੱਛਾ
ਕਰ ਰਹੇ ਸੀ
ਫੋਨ
ਹੋਰ ਕੀ ਕਰ ਰਹੇ ਸੀ
ਇਸਰੋਲ
ਹੋਰ ਕੀ ਬਣਾ ਰਹੇ ਹੋ।
ਲੋਕੀ ਦਾਲ
ਤੁਹਾਡੇ ਪਾਸੇ ਧੁੱਪ ਨਿਕਲੀ ਹੈ ਸਾਡੇ ਪਾਸੇ ਤੇ ਬਹੁਤ ਗਰਮੀ ਆ
ਆਹੋ ਹੋਰ ਤੁਸੀਂ ਕੀ ਬਣਾਇਆ ਨਾ
ਕਿਉਂ
ਬੜੀ ਗਰਮੀ ਹੈ ਨਾ ਇਸ ਕਰਕੇ ਸਾਰੇ ਘਰ ਹੀ ਬੈਠੇ ਹੋਏ ਨੇ
ਅੱਛਾ ਅੱਛਾ ਹੋਰ ਕਿੱਧਰੇ ਘੁੰਮਾ ਲਿਆ ਬੱਚਿਆਂ ਨੂੰ ਹਿਲ ਸਟੇਸ਼ਨ ਤੇ
ਹਾਂ ਜੰਮੂ ਜਾਵਾਂਗੇ
ਅੱਛਾ-ਅੱਛਾ
ਹਮ ਹੋਰ ਵਧੀਆ ਬਸ ਹੋਰ ਸਭ।
ਹੋਰ ਕੀ ਬਣਾਓਗੇ ਅੱਜ ਲੋਕੀ ਦਾਲ ਕਿੱ ਕਿਦਾਂ ਬਣਦੀ ਏ ਅਸੀਂ ਤਾਂ ਕਦੇ ਨੀ ਬਣਾਈ।
ਲੋਕੀ ਪਹਿਲੇ ਦਾਲ ਨੂੰ ਉਬਾਲ ਲੋ ਫਿਰ ਕਟ ਕੇ ਲੋਕੀ ਪਾ ਦੋ ਤੜਕਾ ਲਗਾ ਕੇ ਸਿੰਪਲ ਜਿਹੀ ਦਾਲ ਰੈਡੀ ਹੈ ਕਿਉਂ ਨਾ ਹੋਗੇ ਨਾਸਤੇ?
ਅਸੀਂ ਦੇਖੋ। ਕਿਆ ਤੇ ਕਿਧਰੇ ਜਾਵਾਂਗੇ ਘੁੰਮਣ ਜਾਂ ਫਿਰ ਪਰਾਂਠੇ ਬਣਾਵਾਂਗੇ ਹੋਰ ਕੀ ਕਰਾਂਗੇ।
ਹਮ ਗਰਮੀ ਕਿੰਨੀ ਹੈ ਰੋਟੀ ਕਿੱਦੋਂ ਖਆ ਹਦਾ ਪਾਣੀ ਪੀ ਜਾਂ ਨਡ ਭਰ ਜਾਂਦਾ।
ਹੋਰ?
ਹੋਰ,
ਹੋਰ ਕੰਮ ਕੁਮ ਲੱਗੇ ਹੋ?
ਹਾਂ
ਹੋਰ ਤੁਸੀਂ ਕੋਟਨ ਦੇ ਸੂਟ ਖਰੀਦੇ ਨੇ ਗਰਮੀਆਂ ਦੇ ਕਿਧਰੋਂ
ਨਾ ਔਨਲਾਈਨ ਸ਼ੋਪਿੰਗ। ਕਰ ਲੈਂਨੇ ਹਾਂ ਅਸੀਂ ਤੇ
ਔਨਲਾਈਨ ਔਨਲਾਈਨ ਕੱਪੜਾ ਤੇ ਅੱਛਾ ਆਂਦਾ ਵੈਸੇ।
ਹਾਂ, ਔਫਲਾਈਨ ਬਹੁਤ ਦਿਮਾਗ ਖ਼ਰਾਬ ਹੁੰਦਾ ਨਾ ਲੱਭਦੇ ਫ਼ਿਰੋ ਉਹ ਸੂਟ ਹੈ ਉਹ ਔਨਲਾਈਨ ਸਭ ਪ੍ਰੋਵਾਈਡ ਹੋ ਜਾਂਦਾ ਲਾਈਕ ਕੱਪੜਾ ਮ
ਹਾਂ ਹੋਰ
ਹੋਰ ਬਸ ਔਨਲਾਈਨ ਸ਼ੋਪਿੰਗ ਕਰਦੇ ਰਹੋ ਸਭ ਤੋਂ ਵਧੀਆ ਕੰਮ ਤੋਂ ਬਾਹਰ ਜਾਣਾ ਵੀ ਨੀ ਪਏਗਾ। ਘਰ ਬੈਠੇ ਕਰਲੋਗੇ। ਤੇ ਤੁੀ ਬਾਹਰ ਜਾਓ ਫੇਰ ਕੱਪੜੇ ਸੋਚੋ ਫੇਰ ਖਰੀਦੋ। ਦਸ ਦੁਕਾਨਾਂ ਘੁੰਮੋ ਤਾਂ ਜਾ ਕੇ। ਕੱਪੜਾ ਪਸੰਦ ਆਏਗਾ ਪਾਓ ਪਾਓ ਤੋਲ ਕਰੋ ਵੀ ਰੇਟ ਹਾਈ ਫਾਈਲ
ਹਾਂਜੀ, ਇਹ ਤੇ ਹੈ
ਔਨਲਾਈਨ ਸ਼ੋਪਿੰਗ ਕਰ ਲੋਕ ਬੈਠੇ ਪੱਖੇ ਥੱਲੇ।
ਹੋਰ ਬੱਚੇ ਬੱਚਿਆਂ ਨੇ ਹੋਮਵਰਕ ਕਰ ਲਿਆ ਹੋਲੀਡੇ ਓਮਬਰਕ
ਹਾਂ ਕਹਿੰਦੇ ਮਿਲਿਆ ਹੀ ਨਹੀਂ।
ਅੱਛਾ ਬੜੇ ਸਮਝਦਾਰ ਬੱਚੇ ਨੇ ਤੁਹਾਡੇ। ਹਾਂ, ਤੁਹਾਡੇ ਬੱਚੇ ਬੜੇ ਹੁਸ਼ਿਆਰ ਨੇ ਫਿਰ ਤੇ। ਬਸ ਸਾਡੇ ਤੇ ਜੇ ਘਰ ਬੈਠੇ ਨੇ ਹਾਂ ਸਾਡੇ ਤੇ ਘਰ ਬੈਠੇ ਨੇ। ਨਹੀਂ ਸਾਡਿਆਂ ਨੇ ਕਰ ਲਿਆ। ਹਾਂ, ਵੱਡੀਆਂ ਕਲਾਸਾਂ ਨੇ ਨਾ ਹੁਣ ਹਾਂਜੀ
ਕਰ ਲੈਂਦੇ ਹੋਣਗੇ ਬਚਾਰੇ ਹੂੰ ਬਹੁਤ ਗਰਮੀ ਐ
ਹਾਂਜੀ ਪਾਣੀ ਤੇ ਪੀ ਰਹੇ ਨੇ ਗਲੂਕੰਡੀ ਪਾ ਪਾ ਕੇ ਪਿਆ ਰਹੇ ਆ ਤੇ ਬਸ ਪਾਣੀ ਤੇ ਬਹੁਤ ਪਿਆ ਰਹੇ ਆ ਬੱਚਿਆਂ ਨੂੰ
ਗਲਵਤਲੀਆਂ
ਬਹੁਤ ਪਾਣੀ ਪਿਆ ਹਾਂ, ਚਾਹ ਤੇ ਘੱਟ ਹੀ ਦੇ ਰਹੇ ਆ ਖੈਰ ਬਸ ਸਵੇਰੇ ਹੀ ਜੋ ਬੱਚੇ ਇੱਕ ਵਾਰੀ ਪੀ ਲੈਂਦੇ ਨੇ ਪੀ ਲੈਂਦੇ ਨੇ ਉਸ ਤੋਂ ਬਾਅਦ ਜਾ ਕੇ ਨਹੀਂ ਹਾਂ ਧੁੱਪ ਚ ਤਾਂ ਜਾ ਹੀ ਨੀ ਰਿਹਾ ਬੱਚੇ ਤੇ ਧੁੱਪ ਇਤਨੀ ਤੇਜ਼ ਹੋ ਜਾਂਦੀ ਹੈ ਜਿੱਾਂਮਾਗ ਤੇ ਲੱਗਦੀ ਹੈ ਧੁੱਪ
ਹਾਂ ਉਦੇ ਤੋਂਂ ਬਾਹਰ ਨਿਕਲਣਾ ਚਾਹੁੰਦੇ ਨੀ ਉਹਦੇ ਬੱਚੇ ਉਦੇ ਨੀ ਨਿਕਲਣਾ ਚਾਹੁੰਦੇ ਹਾਂ
ਹਮ ਉਦਾਂ ਹੀ ਨਹੀਂ ਉਦਾਂ ਹੀ ਨਹੀਂ ਕੰਮ ਕਰਨਾ ਚਾਹੁੰਦੇ ਤੇ
ਹਾਂ
ਹਮ ਹੋਰ
ਹੋਰ ਬਸ ਗਰਮੀ ਦੇ ਮਜੇ ਲਓ ਪਾਣੀ ਪੀ ਜਾਓ ਜੂਸ ਪੀਓ
ਨਿੰਬੂ ਪਾਣੀ ਵੀ ਬਣਾਇਆ ਸੀ ਇੱਕ ਹੋਰ ਰੈਸਪੀ ਬਣਾਈ ਹੈ
ਦੂਸਰੀ
ਅਸੀਂ ਤੇ ਸ਼ਰਬਤ ਦੀ ਰੈਸਿਪੀ ਹੋਰ ਬਣਾਈ ਹੈਗੀ ਹੈ
ਚੜੇ
ਉਹ ਮਿਸਰੀ ਸੋਫ
ਹਮ
ਤੇ ਛਾਣ ਲਿਆ ਛਾਂ ਰੱਖ ਲਿਆ ਉਹਨੂੰ ਉਹਨਾਂ ਨੂੰ ਜਦੋਂ ਵੀ ਪੀਣਾ ਹੋਵੇ ਗਲਾਸ ਕੋਲਡਰਿੰਗ ਤੋਂ ਬੈਸਟ ਹੈ ਗਲਾਸ ਵਿੱਚ ਪਾਓ ਉਹਦੇ ਵਿੱਚ ਪਾਊਡਰ ਪਾਓ ਥੋੜਾ ਜਿਹਾ ਪਾਣੀ ਪਾ ਕੇ ਨੋਰਮਲ ਉਹਨੂੰ ਹਿਲਾ ਲਓ ਉਸ ਤੋਂ ਬਾਅਦ ਬਰਫ ਪਾਓ ਠੰਡਾ ਪਾਣੀ ਪਾਓ ਬੈਸਟ
ਹੈਗੀ ਆ ਵਿਚ ਗੁਣ ਕਤੇਰਾ ਪਾ ਲਓ
ਹਾਂਜੀ ਹਾਂ ਉਹ ਤਾਂ ਤੁਹਾਡੀ ਇੱਛਾ ਹ ਭਾਵੇਂ ਥੋੜਾ ਜਿਹਾ ਕੁਛ ਵੀ ਐਡ ਕਰ ਸਕਦੇ ਹੋ।
ਹੁ। ਅੱਛਾ ਹੋਏਗਾ ਨਾ ਹੈਲਥ ਇਮਪ੍ਰੋਵੇਮੈਂਟ ਲਾਏ ਫਿਰ ਥੋੜਾ ਸਮਾਨ ਹੋਰ ਭਾਗ ਕਰੋ ਅੱਜ ਪੂਰਾ ਪ੍ਰੋਪਰ ਇੱਕ ਜੂਸ ਵੱਕਰ ਤੋਂ ਨੀ ਬਨਾਣਾ ਪੜ੍ਹਤਾ।
ਹਾਂ ਹਾਂ ਉਹ ਬਹੁਤ ਅੱਛਾ ਹੈ ਪੇਟ ਨੂੰ ਠੰਡਾ ਵੀ ਦਿੰਦਾ ਤੇ ਕਹਿੰਦੇ ਨੇ ਕਿ ਨਾ ਮਤਲਬ ਹੈਲਥ ਵਾਸਤੇ ਬਹੁਤ ਅੱਛਾ ਕੋਲਡ
ਹਾਂ ਨਾ ਗਰਮੀ ਬਹੁਤ ਵਧੀਆ ਕਿ ਅੱਛਾ ਅੱਛਾ ਪੀਓ। ਖਾਓ ਘਰ ਹੀ ਬਹਿ ਗਿਆ
ਹਮ ਮੈਂ ਤੇ ਜ਼ਿਆਦਾਤਰ ਇਹੀ ਘਰ ਹੀ ਯੂਜਫੁਲ ਚੀਜ਼ਾਂ ਬਣਾ ਦਿੰਦੀ ਹਾਂ, ਬੱਚਿਆਂ ਨੂੰ।
ਹਮ ਉਤਨੀ ਗਰਮੀ ਹੈ ਬਾਹਰ, ਕੌਣ ਹੀ ਗਿਆ, ਸਹੀ ਹੈ ਸਹੀ ਕੰਮ ਲੱਗਾ
ਹੋਰ ਕੀ।
ਸਹੀ ਹੈ।
ਹਾਂਜੀ।
ਹੋਰ।
ਹੋਰ ਤੁਸੀਂ ਸੁਣਾਓ, ਲੰਚ ਹੋ ਗ ਹੋਰ ਡਿਨ ਨਾਸ਼ਤਾ ਹੋ ਗਿਆ।
ਹਜੇ ਨਹੀਂ ਹਜੇ ਤੇ ਸੋ ਕੇ ਉੱਠੇ ਆ। ਹਜੇ ਤੇ ਬਣਾਵਾਂਗੇ ਸੋਚਦੇ ਪਏ ਆ। ਦਾਲ ਪਈ ਏ ਰਾਤ ਦੀ, ਓਹ ਖਾ ਲਾਗੇ ਤੜਕਾ ਲਾ ਕੇ। ਪਰੌਠੇ ਬਣਾ ਕੇ, ਹਮ ਸਾਡਾ ਵੀ ਦੇਖ ਪਾਸ ਹੋ ਗਿਆ।
ਨਹੀਂ ਬਸ ਥੋੜੀ ਦੇਰ ਤੱਕ ਬਣਾਵਾਂਗੇ ਅਜ ਸੰਡੇ ਹੈ। ਬੱਚੇ ਰੇਸਟ ਤੇ ਨੇ ਅੱਜ।
ਹਮ ਬੱਚੇ ਤਾਂ ਰਹਿੰਦੇ ਹੀ ਰੇਸਟ ਤੇ ਨੇ ਚੌਵੀ ਘੰਟੇ।
ਬੱਚਿਆਂ ਦਾ ਤਾਂ ਵੈਸੇ ਵੀ ਰੇਸਟ ਹੀ ਚੱਲਦਾ ਪਿਆ।
ਹਾਂ ਉਤੋਂ ਹੋਮਵਰਕ ਨਹੀਂ ਮਿਲਿਆ ਸਕੂਲੋਂ ਕਹਿੰਦੇ ਨੇ।
ਹਾਂ ਵਿੰਟਰ ਵੇਕੇਸ਼ਨ ਚੱਲਦੇ ਪਏ ਨੇ, ਤੇ ਬੱਚਿਆਂ ਨੂੰ ਵੈਸੇ ਹੀ ਬਹੁਤ ਉਹ ਚੱਲਦਾ ਪਿਆ।
ਹ ਵਿਹਲੇ, ਹੋਮਵਰਕ ਹੀ ਨਹੀਂ ਮਿਲਿਆ, ਹੋਮਵਰਕ ਮਿਲਦਾ ਤੇ ਟੈਂਸ਼ਨ ਹੁੰਦੀ ਹੈ। ਜਾਦਾ ਸਮਝਦਾਰ ਹੋ ਗਏ ਕਹਿੰਦੇ ਹੋਮਵਰਕ ਹੀ ਨਹੀਂ ਮਿਲਿਆ ਸਕੂਲੋਂ।
ਹਾਂ। ਹੋਰ ਹਰੀਆਂ ਸਬਜ਼ੀਆਂ ਜ਼ਿਆਦਾ ਖਾਓ ਤੋਰੀ, ਲੋਕੀ ਆ ਚੀਜ਼ਾਂ ਟਿੰਡੇ ਵਗੈਰਾ ਇਹ ਚੀਜ਼ਾਂ ਦਾ ਖਾਓਗੇ ਕਿ ਇਹ ਪਾਣੀ ਦੀ ਕਮੀ ਨੂੰ ਪੂਰਾ ਕਰਦੇ ਨੇ।
ਹਮ ਖੀਰਾ ਵੀ ਕੱਕੜੀ ਵੀ।
ਹਾਂ ਇਹ ਚੀਜ਼ਾਂ ਜਿਆਦਾ ਖਾਨੀਆ ਚਾਹੀਦੀਆਂ ਕਿਉਕਿ ਗਰਮੀ ਜ਼ਿਆਦਾਤਰ ਆਉਂਦਾ ਹੀ ਉਹਨੇ ਟਰ ਵਾਲੇ ਫਰੂਟਸ ਜਿਆਦਾ ਹਾਂ ਜ਼ਿਆਦਾ ਹੀ ਆਉਂਦੇ ਨੇ ਹਾਂਜੀ -ਹਾਂਜੀ। ਜੀ। ਹੋਰ ਧੁੱਪ ਨਿਕਲੀ ਆ ਤੁਹਾਡੇ ਪਾਸੇ।
ਆ ਬਹੁਤ ਤੇਜ਼ ਹੈ। ਹਮ ਬਾਰਾਂ ਵਜੇ ਬੰਦਾ ਮਾਰ ਹੀ ਜਾਏ।
ਹਾਂ ਬਹੁਤੇ ਧੁੱਪ ਹੋ ਗਈ ਹੈ ਹੁਣ ਗਰਮੀਆਂ ਨੇ ਕੁਛ ਹੋ ਵੀ ਤੇ ਆਪਣਾ ਅਸਰ ਦਿਖਾਏਗੀ ਗਰਮੀ ਵੀ।
ਕਾਰ ਬੈਠੇ ਰਹਿਣ ਗਰਮੀ ਇਤਨੀ ਹੈ।
ਹਾਂ-ਹਾਂ ਦੇਖੋ ਬੱਚੇ ਵੈਸੇ ਕਿਧਰੇ ਜਾਂਦੇ ਨੀ ਪੂਰਾ ਸਾਲ ਹੁਣ ਨਾਨਕੇ ਤੇ ਜਾਣਗੇ। ਕਹਿ ਤੇ ਰਹੇ ਨੇ ਹੁਣ ਅੱ ਗੇ ਦਾ ਵੇਖੋ।
ਚਲੋ ਠੀਕ ਹੈ ਕਰਦੇ ਆ ਬਾ
ਠੀਕ ਹੈ, ਠੀਕ ਹੈ ਓਕੇ ਜੀ ਓਕੇ।
ਚੈ